ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਤੁਹਾਡੇ?
ਵਧੀਆ ਵਧੀਆ
ਕੀ ਕਰਦੇ ਸੀ ਬਸ ਜੀ ਵਧੀਆ
ਕੰਮ ਲੱਗੀ ਰ ਸੀ ਝਾੜੋ ਪੋ
ਹਾਂ ਆਹੀ ਨੀ ਮੁੱਕਦਾ ਹੈਨਾ ਝਾੜੂ ਪੋਚਿਆਂ ਆਲਾ ਕੰਮ
ਹਮ ਇਹੀ ਸਹੀ ਗੱਲ ਏ ਇਹੀ ਨਹੀਂ ਮੁੱਕ ਬਾਕੀ ਤਾਂ ਸਭ ਹੋ ਹੀ ਜਾਂਦਾ ਹੋਏਗਾ
ਹਾਂ ਇਹ ਵੀ ਗੱਲ ਹੈ ਤੇ ਹੋਰ ਦੱਸੋ ਤੁਸੀਂ ਕੰਮ ਵਾਲੀ ਨੀ ਲਗਾਈ
ਉ ਕੰਮ ਵਾਲੀ ਅੱਜ ਆਈ ਨੀ
ਅੱਛਾ ਕੰਮ ਵਾਲੀ ਆ ਹੀ ਨੀ ਅੱਜ ਇੱਕ ਤਾਂ ਇਹ ਕੰਮ ਵਾਲੀਆਂ ਦਾ ਵੀ ਸੁੱਖ ਨੀ ਇੱਕ ਤਾਂ ਇਹਨਾਂ ਨੂੰ ਲਾ ਲੋ ਇਹਨਾਂ ਦੀਆਂ ਮੈਂ ਕਹਿੰਦੀ ਹਾਂ ਛੁ ਟੀਆਂ ਇੰਨੀਆਂ ਹੁੰਦੀਆਂ ਇੰਨੀਆਂ ਹੁੰਦੀਆਂ ਜਿਵੇਂ ਅਸੀਂ ਫਰੀ ਦੇ ਪੈਸੇ ਦਦੇ ਹੁੰਨਾ ਆ
ਓਹ ਤੁਸੀਂ ਛੁੱਟੀ ਕੱਟਣ ਦਾ ਨਾਮ ਤੇ ਲਓ ਪੈਸੇ ਕੱਟਣ ਦਾ ਅਗਲੇ ਦਿਨ ਓਨੇ ਆਣਾ ਨੀ
ਬਹੁਤ ਮੈਂ ਕਹਿੰਨੀ ਆਂ ਮੈਂ ਕਹਿੰਨੀ ਆ ਤੀਹ ਤੋਂ ਬਾਅਦ ਤੀਜ ਦੀ ਏਜ ਤੋਂ ਬਾਅਦ ਇੱਕ ਕੰਮ ਵਾਲੀ ਨੂੰ ਖੁਸ਼ ਰੱਖੋ ਇੱਕ ਰੱਬ ਨੂੰ ਖੁਸ਼ ਰੱਖੋ ਬਸ
ਹਮ ਕਿਉਂਕਿ ਇਹ ਨਾ ਸਾਰੀ ਉਹੀ ਗੱਲ ਹੈਗੀ ਨਾ ਹੁਣ ਪਤਾ ਕੀ ਕਰਦੇ ਕੰਮ ਕਿੰਨੇ ਹੁੰਦੇ ਨੇ ਔਰ ਆਪਾਂ ਨੂੰ ਲਗਵਾਉਣੀ ਹੀ ਪੈਂਦੀ ਹੈਗੀ ਇਹ ਚੀਜ਼
ਪਤਾ ਏ ਕਈ ਕੀ ਗੱਲ ਆ ਇੱਕ ਤਾਂ ਸ਼ਰੀਰਾਂ ਚ ਪਹਿਲੀ ਵਰਗੀ ਜਾਨ ਰਹੀ ਨਹੀਂ ਬੱਚੇ ਬੱ ਚੇ ਦੇ ਸਰੀਰਾਂ ਚ ਉਹ ਜਾਨ ਨਹੀਂ ਰਹੀ ਖਾਣ ਪੀਣ ਕਰਕੇ ਤੇ ਆਪਾਂ ਇਨਾ ਨਹੀਂ ਕਰ ਸਕਦੇ ਆਪਾਂ ਜਾ ਤਾਂ ਰੋਟੀ ਸਬਜ਼ੀ ਕਰ ਲਓ ਜਾਂ ਬੱਚੇ ਸ ਭਾਲ ਲ਼ੋ ਠੀਕ ਐ ਯਾ ਫਿਰ ਝਾੜੂ ਪੋਚੀ ਵੀ ਕਰੀ ਚਲੋ ਭਾਂਡੇ ਵੀ ਮਾਂਝੀ ਚਲੋ ਥੋਡਾ ਤਾਂ ਚਲੋ ਸਿਲਾਈ ਦਾ ਕੰਮ ਉਹ ਵੀ ਕਰੋ ਬੱਚੇ ਵੀ ਦੇਖੋ ਰੋਟੀ ਸਬ ਫਿਰ ਐ ਤਾਂ ਆਪਣੇ ਸਰੀਰ ਦੇ ਨਾਲ ਖਿਲਵਾੜ ਆ
ਹੋ ਈ ਰਿਹਾ ਖਿਲਵਾੜ ਹੀਂ ਹੋ ਰਿਹਾ
ਇਸ ਕਰਕੇ ਬਾਈ ਜ਼ਰੂਰ ਰੱਖੋ
ਸਹੀ ਗੱਲ ਹੈ
ਕੋਈ ਕਹਿੰਦਾ ਐ ਘਰ ਦੇ ਕੰਮ ਆਪ ਕਰੋ ਤਾਂ ਐਕਸਰਸਾਈਜ਼ ਹੁੰਦੀ ਐ ਨਹੀਂ ਜੀ ਇਹ ਸਰੀਰ ਦੀ ਥਕਾਵਟ ਹੁੰਦੀ ਐ ਹੋਰ ਕੁਝ ਨਹੀਂ ਹੁੰਦਾ ਐਕਸਰਸਾਈਜ਼ ਨਹੀਂ ਹੁੰਦਾ ਸਰੀਰ ਦੀ ਥਕਾ
ਪਰ ਉਹਨਾਂ ਦੀ ਤੇ ਚਲੋ ਮਜ ਮਜਬੂਰੀ ਏ ਉਹ ਕੰਮ ਕਰਦੀਆਂ ਨ ਤੇ ਅੱਜ ਦੇ ਜਮਾਨੇ ਚ ਕੀਹਨੂੰ ਨੂੰ ਸ਼ੌਂਕ ਹੋਏਗਾ ਹਰ ਕੋਈ ਚਾਨਦਾ ਹੋਵੇਗਾ ਅਸੀਂ ਬੈਡ ਤੇ ਬੈਠੇ ਰਹੀ
ਬਿਲਕੁਲ ਹਾਂ ਉਹਨਾਂ ਨੂੰ ਨਾ ਪਤਾ ਕੀ ਆ ਉਹਨਾਂ ਦੀ ਗੱਲ ਉਹਨਾਂ ਨੂੰ ਹੁਣ ਇ ਆਦਤ ਲਗਾ ਲੋ ਉਹਨਾਂ ਦਾ ਕੰਮ ਈ ਕਈ ਸਾਲਾਂ ਤੋ ਹੀ ਆ ਉਹਨਾਂ ਦਾ ਘਰ ਹੀ ਇਥੋਂ ਬਣਦਾ ਪਰ ਮੈਂ ਹੁਣ ਜਿਵੇਂ ਸਾਡੀ ਕੰਮ ਵਾਲੀ ਆ ਉਹ ਸਾਰਿਆਂ ਦੇ ਕੰਮ ਕਰਕੇ ਰਾਤ ਨੂੰ ਘਰ ਜਾਂਦੀ ਆ ਉਹਦੇ ਘਰ ਜਾਂਦੇ ਨੂ ਉਹਦੇ ਉਹਦੇ ਹਸਬੈਂਡ ਜੋ ਹੈ ਸਾਰਾ ਰੋਟੀ ਸਬਜ਼ੀ ਬਣਾ ਕੇ ਰੱਖ ਰੱਖੀ ਹੁੰਦੀ ਹੈ ਓਹਨਾਂ
ਉਹ ਮਤ ਕਈ ਲੋਕ ਬਿਜਨਸ ਤੋੜ ਤੇ ਕਰ ਰਹੇ ਨੇ
ਹਾਂ ਉਹਦੇ ਘਰ ਗਏ ਨੂੰ ਉਹਦੇ ਕੱਪੜੇ ਧੁਲੇ ਮਿਲਦੇ ਆ ਓਹਦੇ ਬੱਚੇ ਜੋ ਹੈ ਓਹ ਕੰਮ ਕਰ ਲੈਂਦੇ, ਓਹਦਾ ਘਰ ਵਾਲਾ ਸਾਰਾ ਘਰ ਦਾ ਕੰਮ ਕਰ ਲੈਂਦਾ ਰੋਟੀ ਓਹਨੇ ਬਸ ਫਿਰ ਘਰ ਜਾ ਕੇ ਆਰਾਮ ਨਾਲ ਆਪਦਾ ਪੈਣਾ,
ਹਮ ਵਧੀਆ ਕੰਮ
ਮੈਂਹਨਤ ਤਾ ਬੋਤ ਆ ਓਹਨਾਂ ਦੀ ਦੇਖੋ, ਐਵੇਂ ਦੀ ਗੱਲ ਨਈ ਐ, ਮੈਹਨਤ ਨਈ ਐ,
ਹਾਂ ਮੈਹਨਤ ਤੇ ਹੈਗੀ। ਅਸੀਂ ਆਪਾਂ-ਆਪਾ ਆਪਣੇ ਘਰ ਝਾੜੂ ਪੋਚੇ ਲਗਾ ਕੇ ਥੱਕ ਜਾਨੇ ਨੇ,
ਭਾਬੀ ਥੋੜਾ ਜੇਹਾ ਉੱਚੀ ਬੋਲੋ, ਤੁਹਾਡੀ ਆਵਾਜ਼ ਨਹੀਂ ਸੁਣੀ,
ਮੈਂ ਕੈਹ ਰਈ ਆਂ, ਆਪਾਂ -ਆਪਣਾ ਕੰਮ ਕਰ ਕੇ ਈ ਥੱਕ ਜਾਨੇ ਆ,
ਹਾਂਜੀ, ਏ ਤਾਂ ਓਨਾਂ ਦਾ ਕੰਮ ਆ ਦੇਖੋ, ਉਨਾਂ ਦਾ ਕੰਮ ਆ ਏ ਓਨਾਂ ਨੇ ਕਰਨਾ ਹੀ ਕਰਨਾ,
ਉਨਾਂ ਦੀ ਡਾਇਟ ਵੀ ਅੱਛੀ, ਹਾ
ਉਨਾਂ ਨੇ ਨਾ ਓਹਨਾਂ ਦੀ ਡਾਇਟ ਅੱਛੀ ਆ ਓ ਪੱਕੇ -ਪੱਕੇ ਬੰਦੇ ਆ,
ਹਮ
ਓਨਾਂ ਨੇ ਠੰਡ ਗਰਮੀ ਨਈ ਦੇਖਣੀ,
ਨਾ -ਨਾ ਓ ਤੇ ਅਸੀਂ ਫਾਸਟ-ਫੂਡ ਖਾਂਦੇ ਆਂ, ਓ ਫਾਸਟ- ਫੂਡ ਵੀ ਨਈ ਖਾਂਦੇ,
ਨਈ ਖਾਂਦੇ ਓ, ਨਾਲੇ ਓ, ਆਪਦਾ ਪੈਸਾ ਵੇਸਟ ਨਹੀਂ ਕਰਦੇ, ਨਾਲੇ ਓ, ਏ ਆ ਗੰਦ -ਮੰੰਦ ਆਪਣੇ ਢੇੱਡ 'ਚ ਨੀ ਪਾਂਦੇ ਦੇਖੋ।
ਹੂੰ
ਥੋਡੇ ਘਰ 'ਚ ਬੜਾ ਫਾਸਟ -ਫੂਡ ਚੱਲਦਾ ਵੈਸੇ ਮੈਂ ਦੇਖੇਆ,
ਬੋਤ ਜਾਦਾ,
ਨਈ ਖਾਣਾ ਚਾਇਦਾ ਏਨਾ ਏ ਗ਼ਲਤ ਆ।
ਹਾਂ ਹੈ ਤੇ ਸ‌ਈ ਏ, ਗ਼ਲਤ ਈ ਹੈਗਾ, ਫੇਰ ਬਾਦ 'ਚ ਪਤਾ ਹੈਗਾ, ਏ ਵਿੱਚ ਏ ਬੋਤ ਬਿਮਾਰੀਆਂ ਚੱਲਦੀਆਂ ਨੇ, ਕੈਂਸਰ ਵਰਗੀ ਬਿਮਾਰੀ ਫਾਸਟ -ਫੂਡ ਨਾਲ ਚੱਲਦੀ ਹੈਗੀ ਏ,
ਨਈ ਪਤਾ ਫਾਸਟ -ਫੂਡ ਨਾਲ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ। ਅਸੀਂ ਕੇਣੇ ਆਂ ਚਲੋ ਸਵਾਦ -ਸਵਾਦ 'ਚ ਖਾ ਲੈਂਣੈ ਆਂ। ਪਰ ਇੱਕ ਗੱਲ ਦੱਸਾਂ, ਬਿਮਾਰੀਆਂ ਏਨੀਆਂ ਲੱਗਦੀਆਂ ਨੇ, ਏਨੀਆਂ ਲੱਗਦੀਆਂ ਨੇ, ਘਰ ਏ ਵੀ ਚੀਜ਼ਾਂ ਬੋਤ ਸ ਸਵਾਦ ਬਣਦੀਆਂ ਨੇ ਦੇਖੋ, ਸਬਜ਼ੀਆਂ ਢੰਗ ਨਾਲ ਬਣਾਈਆਂ ਜਾਣ, ਕਿਓ ਨੀ ਸਵਾਦ ਬਣਦੀਆਂ। ਸਭ ਕੁਛ ਸਵਾਦ ਬਣਦਾ।
ਪਤਾ ਏ ਕੀ ਹੈਗਾ, ਏ ਬਾਰ ਦੇ ਮਿਓਨੀਸ ਪਾਂਦੇ ਨੇ ਨਾ, ਓ ਮਿਓਨੀਸਅੱਛੀ ਨੀ ਹੁੰਦੀ, ਖ਼ਰਾਬ ਕਰਦੀ ਹੈਗੀ, ਚਾਏ ਤੁਸੀਂ ਜਿੰਨੀ ਮਰਜ਼ੀ ਵਧੀਆ ਬ੍ਰੈਂਡ ਦੀ ਲੈਲੋ,
ਹਾਂ ਏ ਤਾਂ ਗੱਲ ਹੈ। ਮਿਓਨੀਸ ਤਾਂ ਸਾਨੂੰ ਵੈਸੇ ਈ, ਨੀ ਅੱਛੀ ਲਾ ਕੇ ਵੇਖੋ।
ਹਾਂਜੀ -ਮੈਂ ਨਾ ਤੁਆਡੇ ਕੋਲ‌ ਇਕ ਗੱਲ ਵੀ ਪੁੱਛਣੀ ਸੀ।
ਹਾਂਜੀ ਪੁੱਛੋ- ਦੱਸੋ ਨਾ।
ਮੈਂ ਕੈ, ਰੀ, ਸੀ, ਕਿ, ਨਾ ਜਿੱਦਾਂ ਕੇ ਨੇ ਤੁਸੀਂ- ਕੀ ਔਨਲਾਈਨ ਸ਼ੋਪਿੰਗ ਕਰਦੇ ਓ।
ਹਾਂਜੀ।
ਤੇ ਓਨਲਾਈਨ ਪ੍ਰੋਡਕਟ ਓਂਦੇ ਸੀ ਨਾ ਓਰਿਜਨਲ ਆਂਦੇ ਨੇ।
ਹਾਂਜੀ।
ਅੱਛਾ -ਮਤਲਬ ਓਨਲਾਈਨ ਜਿੱਦਾਂ ਮੈਂ ਸੋਚ ਰੀ ਆਂ ਕਿ ਮੈਂ ਸ਼ੂਜ- ਊਜ਼ ਵਗੈਰਾ ਔਡਰ ਕਰਨੇ ਨੇ, ਪਿਊਮਾ ਦੇ,
ਨਈ ਓ ਤਾਂ ਤੁਸੀਂ ਜਾ ਕੇ ਈ ਲਓ, ਪਤਾ ਕਿਓ ਥਾਨੂੰ ਜੇ ਤਾਡੇ ਸ਼ੂਜ ਦਾ ਪਰਫੈਕਟ ਸਾਈਜ਼ ਪਤਾ ਤਾਂ- ਤਾਂ ਤੁਸੀਂ ਓਨਲਾਈਨ ਚੀਜ਼- ਖਰੀਦੇ ਓ। ਜੇ ਤੁਆਨੂੰ ਸ਼ੂਜ ਦਾ ਪਰਫੈਕਟ ਸਾਈਜ ਨਈ ਪਤਾ ਦੇਖੋ ਅੱਜ ਕਲ ਤਾਂ ਸ਼ੋਰੂਮ ਸਾਰੇ ਸਿਟੀ 'ਚ ਆ। ਤੁਸੀਂ ਓਥੇ ਜਾਓ ਆਪਣਾ- ਆਪਣਾ ਓਥੋਂ ਚੀ ਲੋ। ਨਈ, ਨਈ, ਨਈ, ਨਈ। ਨਈ, ਨਈ, ਨਈ ਏ ਗੱਲ ਨੀ ਹੁੰਦੀ। ਜੇੜੇ ਬ੍ਰੇਂਡੇਡ ਚੀਜ਼ਾਂ ਹੁੰਦੀਆਂ ਨੇ ਜੇ ਓ ਔਨਲਾਈਨ ਔਫ ਮਿਲੂ ਤੇ ਓ ਸਟੋਰਸ ਤੇ ਵੀ ਤੁਆਨੂੰ ਔਫ ਈ ਮਿਲੂ, ਏ ਗੱਲ ਯਾਦ ਰੱਖਿਓ।
ਅੱਛਾ-ਅੱਛਾ ਓ ਪਤਾ ਐ ਕੀ ਏਗਾ ਮੈਂ ਮੈਨੂੰ ਏ ਨਾ ਸੋ- ਸ਼ੂਜ਼ ਮੈਂ ਲਾਸਟ ਟਾਈਮ ਮੈਂ ਕੈਂਪਸ ਦੇ ਸ਼ੂਜ਼ ਮੰਗਵਾਏ ਸੀ। ਓ ਕੈਂਪਸ ਕੰਪਨੀ ਮੈਨੂੰ ਬੋਤ ਵਧੀਆ ਲੱਗਦ ਦੀ ਗੀ ਓ ਬ੍ਰੈਂਡ ਅੱਛਾ ਲੱਗਿਆ ਮੈਨੂੰ। ਫਿਰ ਮੈਂ ਵਾਪਿਸ ਊਦਾ ਫਿਰ ਮੰਗਵਾਏ ਨੇ ਮੈਨੂੰ ਏ ਨਾ ਐਵੇਂ ਲੱਗਦ ਦਾ ਹੇਗਾ ਕੀ ਓਦਾ ਸਾਈਜ਼ ਵੱਡਾ ਏਗਾ ਮਤਬ ਮੈਨੂੰ ਸ਼ੂਜ ਥੋੜੇ ਵੱਡੇ-ਵੱਡੇ ਜੇ ਲੱਗਦੇ ਨੇ ਹੁਨ ਏ ਨੀ ਪਤਾ ਕਿ ਓਦੀ ਲੁਕਿੰਗ ਈ ਏਦਾਂ ਦੀ ਹੇ ਕੀ ਓ ਸ਼ੂਜ ਵੱਡੇ ਨ ਮੈ ਤਾਂ ਪਾਨ ਚ ਮੈਨੂੰ ਨਈ ਮੈਂ ਸਨੈਕਰਸ ਲਿਤੇ ਨੇ।
ਸਨੀਕਰਸ ਲਿੱਤੇ ਆ ਤਾਂ ਸਨੀਕਰਸ ਤਾਂ ਐਵੇਂ ਨੀ ਲੱਗਦੇ। ਤੋੜੇ ਸਾਇਜ ਦਾ ਗੜਬੜ ਹੋ ਗਿਆ। ਤੁਸੀਂ ਸਾਇਜ ਦੇਖੋ, ਹਰ ਇੱਕ ਬ੍ਰੈਂਡ ਦਾ ਹਰ ਇੱਕ ਸਾਈਜ਼ ਅਲੱਗ ਹੁੰਦਾ ਹੈ।
ਮੈਂ ਨਾ ਇਨਚੀਟੇਪ ਨਾ ਨਾਪ ਕੇ ਦੇਖੇ ਸੀ ਓ ਸੱਤ ਤ ਨੰਬੜ ਸੀ ਤੇ ਮੈਂ ਸੱਤ ਨੰਬ ਰ ਦੇ ਓਡਰ ਕੀਤੇ ਪਰ ਓਦੀ ਲੁੱਕ ਏਦਾਂ ਦੀ ਐਗੀ ਪਿੱਛੋਂ ਦੀ ਜੇਂਵੇ ਆਪਨੇ ਕੇਂਵੇ- ਚ ਹੁੰਦੇ ਜੇ। ਓਦਾਂ ਦੀ ਉਦੀ ਮਲਬ ਬਾਰ ਦੀ ਤਰਫ ਹੈਗਾ।
ਪਤਾ ਕੀ ਗੱਲ ਹੈ ਭਾਬ
ਹੂੰ, ਹੂੰ।
ਓਨੂੰ ਕਹਿੰਦੇ ਆ ਡਬਲ ਪਲੇਟਡ। ਓ ਕਦੀ ਵੀ ਨੀ ਲੈਣੇ ਚਾਈਦੇ। ਤੁਹਾਨੂੰ ਮੈਨੂੰ ਐ ਦੱਸੋ ਜਦੋਂ ਤੁਸੀਂ ਤੁਰਦੇ ਓ ਪੈ ਪੈਰ ਤਾਂ ਨੀ ਬਾਰ ਆਂਦੇ ਤੁਹਾਡੇ?
ਨਾ, ਨਾ ਨਈ ਤੁਸੀਂ ਫੇਰ ਮੇਰੀ ਗੱਲ ਨੀ ਸਮਝੇ ਓ ਅਲੱਗ ਈ ਓਦੀ ਲੁੱਕ ਹੈਗੀ।
ਲੁੱਕ ਨੂੰ ਛੱਡੋ ਫਿਟ ਫਿੱਟ ਦੱਸੋ ਤੁਹਾਡਾ ਕੀ ਆ?
ਫਿੱਟ ਮਤਾ ਮੈਨੂੰ ਕੋਈ ਬਾਰ ਨੀ ਆਂਦਾ ਸਾਈਜ਼ ਬਿਲਕੁਲ ਮੈਨੂੰ ਜਦੋਂ ਪਾਨੀ ਆਂ ਕੋਈ ਬਾਰ ਨੀ ਆਂਦਾ ਓਕੇ ਵੇ ਸਾਈਜ਼।
ਤਾਂ ਤੁਸੀਂ ਐ ਬੋਲੋ ਨਾ ਮੈਨੂੰ ਓਦੀ ਲੁੱਕ ਨੀ ਪਸੰਦ ਆਈ।
ਲੁੱਕ ਮਤਲਬ ਐਵੇਂ ਮੈਨੂੰ, ਮੈਨੂੰ ਐਵੇਂ ਲੱਗਦਾ ਵੱਡਾ ਸਾਈਜ਼ ਮਤ ਵੱਡੇ-ਵੱਡੇ ਲੱਗਦੇਨ।
ਓ ਛੱਡੋ ਓ ਲੁੱਕ ਵਾਈਜ਼ ਬੜੇ ਲੱਗਦੇ ਤੁਹਾਨੂੰ ਫਿਟ ਵਾਈਜ਼ ਤਾਂ ਬਰਾਬਰ ਆ ਨਾ।
ਹਾਂ ਫਿਟ ਵਾਈਜ਼ ਹੁਣ ਮੈਨ ਏ ਦਸੋਂ ਜਿੱਦਾਂ ਮੈਂ ਪਾਵਾਂਗੀ ਕੋਈ ਹੱਸੇਗਾ ਤੇ ਨੀ। ਏ ਨਾ ਲੋਕੀ ਕਹਿਣ ਕੀ ਏ ਨਾ ਏ ਨਾ ਲੋਕੀ ਕਹਨ ਹਾਏ ਕਿੰਨੇ ਵੱਡੇ ਸ਼ੂਜ ਪਾਏ ਦੇਨ।
ਲੋਕਾਂ ਦਾ ਜੇ ਸੋਚਣਾ ਤਾਂ ਫੇਰ ਤੁਸੀਂ ਸ਼ੂਜ ਈ ਨਾ ਪਾਓ। ਲੋਕਾਂ ਨੇ ਐ ਵੀ ਕਹਣਾ ਦੇਖੋ ਸ਼ੂਜ ਨਹੀਂ ਅੱਛੇ ਲੱਗਦੇ ਤੁਆਡੀ ਉਹ ਵਾਲੀ ਫੋਟੋ ਚ ਆਏ ਸੀਗੇ ਓਈ ਸੂ਼ਜ ਨਾ
ਨਈ-ਨਈ ਓ ਤੇ ਵਾਈਟ ਦੂਸਰੇ ਨੇ ਇੱਕ ਹੋਰ ਓਡਰ ਕੀਤੇ ਜੇ ਮੈਂ
ਮੈਨੂੰ ਫੋਟੋ ਪੇਜੇਓ ਮੈਂ ਫੇਰ ਤਾਨੂੰ ਦੱਸੂੰਗੀ।
ਮੈਂ ਨਾ ਤਾਨੂੰ ਸਪੇਸ਼ਲੀ ਫੋਟੋ ਪੇਜਾਂਗੀ। ਹੁਣ ਮੈਂ ਸੋਚ ਰੀ ਥੀ ਕਿ ਮੈਨੂੰ ਏ ਏਦਾ ਲੱਗ ਰੇਹਾ ਏ ਕਿ ਏ ਨਾ ਅਜੇ ਤੇ ਬਿਲਕੁਲ ਨਿਊ ਈ ਨੇ ਪਰਸੋਂ ਈ ਆਏ ਨੇ। ਤੇ ਮੇਰਾ ਪਾਣ ਤੇ ਮਤਲਬ ਥੋੜਾ ਜੇਹਾ ਮੈਨੂੰ ਐਵੇਂ ਚਾਕਾ ਆਂਦਾ ਪਤਾ ਵੇ।
ਨਈ-ਨਈ ਅੱਛੇ ਹੀ ਹੋਣਗੇ ਏਦੇ ਚ ਕੋਈ ਬੜੀ ਗੱਲ ਨੀ ਆ।
ਫਿਰ ਮੈਨੂੰ ਏ
ਜੇ ਤੁਆਨੂੰ ਐਵੇਂ ਝਾਕਾ ਲੱਗ ਰੇਆ ਤਾਨੂੰ ਤਾਨੂੰ ਝਾਕਾ ਆ ਰੇਆ ਤਾਨੂੰ ਡਾਊਟ ਲੱਗ ਰਿਹਾ ਫੇਂਰ ਨਾ ਪਾਓ ਤੁਸੀਂ। ਫਿਰ ਤੁਸੀਂ ਚੇਂਜ ਕਰੋ ਤੁਸੀਂ ਡਾਇਰੈਕਟਲੀ ਸਟੋਰ ਤੇ ਜਾ ਕੇ ਲੋ ਫੇਰ
ਹੁਣ ਓ ਤੇ ਚੇਂਜ ਹੋਣੇ ਨੀ ਹੈਗੇ ਹੁਣ ਓ ਤੇ ਵੇਸਟ ਹੀ ਜਾਣਗੇ ਓ ਮੈਂ ਪਤਾ ਕੀ ਸੋਚਯਾ ਜਿੱਦਾਂ ਮਾਰਕੀਟ ਵਗੈਰਾ ਜਾਓ ਤੇ ਪਾ ਜਾਵਾਂਗੀ। ਓ ਜਿੱਦਾਂ ਮੈਂ ਸੋਚ ਰਹੀ ਆ ਕਿ ਮੈਂ ਥੋੜੇ ਓ ਕਿੱਧਰ ਜਾਣਾ ਹੁੰਦਾ ਕੋਲਜ ਵਗੈਰਾ ਕਦੀ ਬਾਈ ਚਾਂਸ ਕਦੀ ਕੋਈ ਮੀਟਿੰਗ ਤੇ ਵੀ ਜਾਣਾ ਪੈ ਜਾਂਦਾ ਤੇ ਉੱਧਰ ਮੈਨੂੰ ਲੱਗਦਾ ਕਿ ਉੱਧਰ ਲਈ ਮੈਨੂੰ ਲੱਗਦਾ ਕਿ ਸਈ ਨੀ ਲੱਗਣ ਗੇ। ਬਾਕੀ ਇੱਕ ਵਾਰ ਤੁਸੀਂ ਦੇਖ ਨਾ ਜੇ ਤੁਆਨੂੰ ਸਈ ਲੱਗਣਗੇ ਤੇ ਫਿਰ ਮੈਂ ਸਮਝ ਜਾਵਾਂਗੀ ਕਿ ਸਈ ਏ।
ਤੁਸੀਂ ਇੱਕ ਕੰਮ ਕਰੋ ਨਾ ਐਕਸਚੇਂਜ ਕਰ ਲੋ ਗੱਲ ਖਤਮ
ਐਕਸਚੇਂਜ
ਬਿਲਕੁਲ।
ਤੋ ਫਿਰ ਟਾਈਮ ਕਾਫ਼ੀ ਹੋ ਗਯਾ ਤਾਂ ਓ ਦਿੱਕਤ ਤੇ ਨੀ ਇੱਕ-ਦੋ ਦਿਨ ਉਪਰ ਹੋ ਗਏ ਨੇ ਦੋ-ਤਿੰਨ ਦਿਨ ਮੰਨਲੋ
ਆਰਾਮ ਨਾਲ ਮੀਨੇ ਤੱਕ ਐਕਸਚੇਂਜ ਹੋ ਜਾਂਦੇ ਤੁਆਡੇ ਤਾਂ ਫੇਿਰ ਦੋ-ਤਿੰਨ ਦਿਨ ਹੋਏ।
ਅੱਛਾ-ਅੱਛਾ।
ਐਕਸਚੇਂਜ ਕਰੋ।
ਹੂੰ-ਹੂੰ ਯਾ ਤੇ ਓਦਾ ਸਾਈਜ਼ ਛੋਟਾ ਮੰਗਵਾਵਾ।
ਨਈ ਸਾਈਜ਼ ਛੋਟਾ ਮੰਗਓਗੇ ਪਰ ਲੁੱਕ ਤਾਂ ਓਈ ਆਊਗੀ ਨਾ ਤਾਨੂੰ ਸਾਈਜ਼ ਦੀ ਤਾਂ ਪ੍ਰੋਬਲਮ ਨੀ ਨਾ। ਤੁਸੀਂ ਸਮਝ
ਨਈ-ਨਈ ਸਾਈਜ਼ ਦੀ ਕੁਛ ਪ੍ਰੋਬਲਮ ਨੀ।
ਫਿਰ ਸਾਈਜ਼ ਛੋਟਾ ਮੰਗ ਕੇ ਕੀ ਕਰੋਂਗੇ ਲੁੱਕ ਤਾਂ ਓਹੀ ਆਉਗੀ ਨਾ।
ਹਾਂ ਲੁੱਕ ਤੇ ਓਹੀ ਆਏਗੀ। ਯਾਰ ਇੱਕ ਵਾਰ ਤੁਸੀਂ ਦੇਖ ਵੀ ਲੋ ਮੈਂ ਕੈ ਰੀ ਸੀ ਮੇਰੇ ਕੈਣੇ ਤੇ।
ਹਾਂ ਤਾਂ ਮੈਂ ਤਾਂ ਮਨਾ ਈ ਨੀ ਕੀਤਾ ਤੁਸੀਂ ਪੇਜੋਗੇ ਤਾਂ ਹੀ ਮੈਂ ਦੇਖੂਂਗੀ।
ਹਾਂਜੀ ਓ ਤੁਸੀਂ ਦੇਖ ਲੈਣਾ ਫਿਰ ਮੈਨੂੰ ਤਾਂ ਹੀ ਮੈਨੂੰ ਫਿਰ ਐਕਸਚੇਂਜ ਦੀ ਤਾਂ ਈ ਓ ਪਾਵਾਂਗੀ ਨਾ ਮੈਂ।
ਤੁਸੀਂ ਪੇਜੋ ਚਲੋ ਆਪਾਂ ਫੇਰ ਗੱਲ ਕਾਰਦੇ ਆ ਪੈਣਜੀ।
ਠੀਕ ਏ ਮੈਂ ਪੇਜ ਰੀ ਆ ਨਾ।
ਪੇਜੋ-ਪੇਜੋ।